ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਮੈ ਕਹਿ ਰਿਹਾ ਸੀ ਤੁਹਾਡੇ ਘਰ ਸਭ ਠੀਕ
ਹਾਂਜੀ ਵਧੀਆ ਬੀ ਤੁਸੀਂ ਸੁਣਾਓ
ਸਭ ਵਧੀਆ ਇੱਧਰ ਵੀ ਮੈਂ ਕਹਿ ਰਿਹਾ ਸੀ ਅੱਜ ਕੱਲ ਗਰਮੀ ਬੜੀ ਕਾਫ਼ੀ ਹੋ ਰਹੀ ਹੈ
ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ ਅੱਜ ਕੱਲ੍ਹ
ਹਮ ਅਤੇ ਕੁਝ ਦੱਸੋ ਗਰਮੀ ਵਿੱਚ ਆਪਣਾ ਰਾਹਤ ਪਾਉਣ ਲਈ ਕੁਛ
ਹਾਂਜੀ ਗਰਮੀ ਵਿੱਚ ਐਹੀ ਨਾ ਨਿੰਬੂ ਪਾਣੀ ਘਟ ਪੀਓ ਕੋਟਨ ਦੇ ਕੱਪੜੇ ਪਾਓ। ਬਿਲਕੁਲ ਪਲੇਨ ਕੱਪੜੇ ਪਾਓ ਸਾਦੇੇ ਕੱਪੜੇ ਪਾਓ।
ਦੇਖੋ ਮੇਰਾ ਮੇਰਾ ਵੀ ਕਹਿਣਾ ਹੈਗੀ ਕਿ ਦੇਖੋ ਗਰਮੀ ਵਿੱਚ ਘੱਟ ਤੋਂ ਘੱਟ ਦਿਨ ਵਿੱਚ। ਅਹ ਤਿੰਨ ਤੋਂ ਚਾਰ ਲੀਟਰ ਪਾਣੀ ਪੀ ਲਓ।
ਬਿਲਕੁਲ ਬਿਲਕੁਲ।
ਹਾਂ, ਮੇਰੇ ਕੋਲ ਦੋ ਲੀਟਰ ਦੀ ਬੋਤਲ ਹੈਗੀ ਏ, ਮੈਂ ਓਦੇ ਨਾਲ ਪਾਣੀ ਪੀਂਦਾ ਵਾ, ਘੱਟ ਤੋ ਘਟ ਦਿਨ ਵਿਚ ਦੋ ਬੋਤਲ ਪੀ ਜਾਂਦਾ ਵਾਂ। ਜਿੰਨਾ ਹੋ ਸਕੇ ਦਿਨ ਚ ਤਿੰਨ ਤੋਂ ਚਾਰ ਲੀਟਰ ਪਾਣੀ ਪੀਣਾ ਚਾਹੀਦੈ, ਬਿਲਕੁਲ।
ਹਾਂਜੀ।
ਹਾਂਜੀ, ਨਾਲੇ ਔ ਆਰ ਐਸ ਲੈ ਲੋ ਭਾਵੇਂ ਤੁਸੀਂ। ਭਾਵੇ ਤੁਸੀਂ ਟੈਂਕ ਲੈ ਲੋ। ਭਾਵੇਂ ਤੁਸੀਂ ਗੁਲੂਕੋਨ ਡੀ ਲੈ ਲੋ। ਭਾਵੇਂ ਤੁਸੀਂ ਇਲੈਕਟ੍ਰੋਲ ਲੈ ਲੋ। ਭਾਵੇਂ ਤੁਸੀਂ ਨਿੰਬੂ ਪਾਣੀ ਲੈ ਲੋ, ਭਾਵੇਂ ਤੁਸੀਂ ਸ਼ਰਬਤ ਲੈ ਲੋ ਪਰ ਐਹ ਚੀ ਨਾ ਪਾਣੀ ਜੈਦਾ ਪੀਣਾ ਚਾਈਦਾ ਤੁਹਾਨੂੰ।
ਪਾਣੀ ਆਲੇ ਦੁਆਣਾ ਹੋ ਗਿਆ, ਖਰਬੂਜਾ ਹੋ ਗਿਆ, ਮੌਸ ਤਾਂ ਮੈਂ ਹੁਣ ਜਾਮੁਣ ਦਾ ਹੈ ਲੀਚੀ ਹੈ‌‌।
ਹੂੰ। ਦੇਖੋ ਜੀ ਸਹੀ ਦੱਸਾਂ ਤੇ ਮਤਲਬ ਇੰਨੀ ਗਰਮੀ ਵਿੱਚ ਨਾ ਜੋ ਸਰੀਰ ਨੂੰ ਵਧੀਆ ਦੇਣ ਵਾਲਾ ਮਗਰ ਤਾਕਤ ਦੇਣ ਵਾਲਾ ਔਰ ਖੂਨ ਦੇਣ ਵਾਲਾ ਔਰ ਪਾਣੀ ਦੀ ਕਮੀ ਕੰਪਲੀਟ ਕਰਨ ਵਾਲਾ ਜੋ ਹੈਗੈ ਓਹ ਸਾਨੂੰ ਵਾਟਰਮੈਲਣ ਕਮੀ ਕਰੇਗਾ ਪੂਰੀ। ਸਾਨੂੰ ਨਾ ਵਾਟਰਮੈਲਨ ਜਾਦਾ ਖਾਣਾ ਚਾਈਦੈ ਗਰਮੀਆਂ ਵੇਚ। ਓਦੇ ਅੰਦਰ ਪਾਣੀ ਕਾਫ਼ੀ ਹੁੰਦੈ ਕੰਪਲੀਟ ਕਰਨ ਲਈ ਸਾਡੇ ਸਰੀਰ ਨੂੰ।
ਤੇ ਪੁੰਦੇਤੋ ਗਰਮੀ ਚ ਫਰੂਟ ਵੀ ਕਿੰਨਾ ਆਂਦੈ, ਦੁਹਾਣੇ ਨੇ ਅੰਬ ਨੇ, ਲੀ ਚੀਆਂ ਨੇ, ਆਲੂ ਬੁਖਾਰੇ ਨੇ।
ਹਾਂਜੀ। ਐ ਠੰਡਕ ਵੀ ਬਣਾ ਪਹਚਾੰਦੇ ਨੇ ਸਰੀਰ ਨੂੰ ਤੇ ਨਾਲੇ ਨਾਲ ਤਾਕਤ ਵੀ ਦਿੰਦੇ ਨੇ।
ਬਿਲਕੁਲ ਸਹੀ ਕੈੰਦੇ ਪਏ।
ਮੇਰਾ ਇੰਨੀ ਗਰਮੀ ਵਿੱਚ ਨਾ ਤੁਹਾ ਤੁਹਾਡੇ ਨੂੰ ਤੇ ਸਾਰਿਆਂ ਨੂੰ ਕੈਣ ਲਈ ਇੱਕ ਹੀ ਗੱਲ ਏ ਕਿ ਬਈ ਦੇਖੋ ਜਿੰਨਾ ਹੋ ਸਕੇ। ਅਪਣੇ ਘਾੱਰ ਸਾਢੇ ਬਾਰਾਂ ਇੱਕ ਵਜੇ ਤੱਕ ਕੰਮ ਕੀਤਾ ਓਹ ਸਾਰਾ। ਫਿਰ ਏਸੀ ਹੈਗਾ ਏਸੀ ਚਲਾਓ, ਪੱਖਾ ਹੈਗਾ ਪੱਖਾ ਚਲਾਓ, ਕੂਲਰ ਹੈਗਾ ਕੂਲਰ ਚਲਾਓ, ਤੇ ਨੋਰਮਲ ਫੈਨ ਹੈਗਾ ਓਹ ਚਲਾਓ, ਪਰ ਰਾਮ ਕਰੋ। ਇੰਨੀ ਗਰਮੀ ਚ ਕਿੱਥੇ ਨਾ ਜਾਓ। ਕਿਉਂਕਿ ਦੇ ਹੋਈ ਇੰਨੀ ਗਰਮੀ ਵਿੱਚ ਬੰਦਾ ਬਾਰ ਜਾ ਕੇ ਕਰੇਗਾ ਵੀ ਕੀ। ਖੁਦੱ ਹਸੋ, ਕੋਈ ਫਾਇਦਾ ਹੈ, ਕਿਣ ਨੀ ਗਰਮੀ ਚ ਬਾਰ ਜਾ ਕੇ
ਲੂ ਲੱਗ ਜੇਗੀ ਬਚ ਬੰਦੇ ਨੂੰ, ਬੱਚੇ ਨੂੰ, ਵੱਡੇ ਨੂੰ, ਸਭ ਨੂੰ ਲੂ ਲੱਗ ਜਾਂਦੀ ਏ, ਬਾਰ ਜਾ ਕੇ ਤੇ।
ਹਾਂਜੀ ਹਾਂਜੀ। ਓਹੀ ਤੇ ਇਨ ਮੇਰੇ ਮੁਤਾਬਿਕ ਤੇ ਇੰਨੀ ਗਰਮੀ ਵਿੱਚ ਕਿੱਧਰ ਜਾਣ ਦਾ ਕੋਈ ਫਾਇਦਾ ਨੀ ‌।
ਬਿਲਕੁਲ ਜੀ ਬਿਲਕੁਲ।
ਦੇਖੋ ਬੰਦਾ ਜਿੰਨਾ ਹੋ ਸਕੇ ਆਰਾਮ ਕਰੇ ਓਹੀ ਸਹੀ ਏ ਮੇਰੇ ਲਈ ਤ।
ਬਿਲਕੁਲ-ਬਿਲਕੁਲ।
ਦੇਖੋ ਗਰਮੀਆਂ ਦੇ ਟਾਈਮ ਔਰ ਅੱਜ-ਕੱਲ੍ਹ ਮੌਸਮ ਬੜਾ ਵਿਗੜ ਰਿਹੈ ਜਿਵੇਂ ਕਿ ਕੱਲ ਪਰਸੋਂ ਸਾਡੇ ਤਰਸੋਂ ਸਾਡੇ ਇੱਧਰ ਬਾਰਿਸ਼ ਹੋਈ ਸੀ ਬੜੀ ਗੰਦੀ।
ਹਾਂਜੀ।
ਓਦਰੇ ਅਗਲੇ ਦਿਨ ਹੀ ਧੋਪ ਆ ਗਈ।
ਹਾਂਜੀ।
ਹੁਣ ਓਦੇ ਅਗਲੇ ਦਿਨ ਬਾਰਿਸ਼ ਹੂਈ, ਤੇ ਅੱਜ ਧੋਪ ਆ ਗਈ। ਅੱਜ ਪੂਰੇ ਦਿਨ ਧੁੱਪ ਰਹੀ ਏ‌।
ਜੀ।
ਸਵੇਰੇ ਬਾਰਾਂ ਵਜੇ ਟਾਈਮ ਥੋੜ੍ਹਾ ਬਾਰਿਸ਼ ਟਾਈਪ ਮੌਸਮ ਹੋ ਰਿਹਾ ਸੀ ਹੁਣ ਇੰਨੀ ਗੰਦੀ ਧੋਪ ਏ ਕੇ ਝੇਲੀ ਨੀ ਜਾਰੀ‌। ਓਹ ਤੇ ਮੈਂ ਹਾਂਜੀ। ਓਹ ਤੇ ਮੈਂ ਔਫਿਸ ਆਯਾ ਸੀ ਥੋੜ੍ਹਾ ਬੌਤ ਅੰਦਰ ਬੈਠਾ ਨਾ ਏ ਸੀ ਚ, ਵਰਨਾ ਬਾਰ ਤੇ ਇੰਨੀ ਗੰਦੀ ਤੋਂ ਬੋਰੀ ਕਿ ਬੰਦੇ ਤੋਂ ਰਹਿ ਨੇ ਰਹੇ,
ਬਿਲਕੁਲ-ਬਿਲਕੁਲ ਸਹੀ ਕਹਿ ਰਹੇ ਹੋ ਉਹ ਤਾਂ ਹੈ ਹੀ ਹੈ। ਉਹ
ਤੇ ਉਹੀ ਤੇ ਕਹਿ ਰਿਹਾ ਸੀ।
ਗਰਮੀ ਚ ਇਨਸਾਨ ਨੂੰ ਫਰੂਟ ਸਲਾਦ ਖੀਰੇ ਖੂਰੇ ਖਾਣੇ ਚਾਹੀਦੇ ਹੈ
ਹੂੰ,
ਅਗਰ ਇਨਸਾਨ ਖੀਰੇ ਖਾਏ।
ਹੂੰ,
ਖੀਰੇ ਖਾਏ, ਟਮਾਟਰ ਖਾਏ। ਪਿਆਜ ਖਾਇਆ, ਜਿੰਨਾ ਲੂਣ ਨੀ ਲੱਗਦੀ ਪਿਆਜ਼ ਨਾਲ ਚਕੁੰਦਰ ਖਾਏ। ਖੂਨ ਬਣਦਾ ਹੈ, ਖੀਰਾ ਦਾ ਪਾਣੀ ਦੀ ਕਮੀ ਪੂਰੀ ਹੁੰਦੀ ਹੈ।
ਹਾਂ,
ਹੋਰ ਸੁਣਾਓ?
ਹੋਰ ਦੱਸੋ ਮੈਂ ਤਾਂ ਇਹੀ ਕਹਿਹਾ ਸੀ, ਕਿ ਵੇਖੋ ਜਿੰਨਾ ਹੋ ਸਕੇ ਗਰਮੀਆਂ ਵਿੱਚ ਆਪਣਾ ਧਿਆਨ ਰੱਖਿਆ ਜਾਵੇਂ
ਬਿਲਕੁਲ,
ਦੇਖੋ ਮੈਂ ਪਤਾ ਕੀ ਕਰਨਾ ਵਾ, ਆਪਣੇ ਗਰਮੀਆਂ ਵਿੱਚ ਵਿੱਚ ਛੁੱਟੀ ਹੁੰਦੀ ਜਿਵੇਂ ਕਿ ਹਲੇੇ ਤਾਂ ਮੈਂ ਕੰਮ ਤੇ ਆ। ਜਿੱਦਾਂ ਕਿ ਟਿਊਜ਼ਡੇ ਮੇਰਾ ਉਹ ਫੋਨਦਾ।
ਹਾਂਜੀ,
ਤੇ ਨਾ ਗਰਮੀਆਂ ਅ ਚ ਨਾ ਸਵੇਰੇ ਉੱਠ ਕੇ ਨਾ ਧੋਕੇ ਨਾ ਬੰਦਾ।
ਹਾਂਜੀ,
ਦੋ ਤੋਂ ਦੋ ਦੋ ਲੀਟਰ ਤੇ ਪੀਤਾ ਨੀ ਜਾਂਦਾ ਇੰਨੀ ਜਲਦੀ ਮੈਂ ਡੇਢ ਲੀਟਰ ਪਈ ਲੈਂਦਾ ਵਾ। ਡਾਇਜਸਟ ਸਿਸਟਮ ਡਾਇਜਸਟ ਸਿਸਟਮ ਮੇਰਾ ਕਾਫੀ ਅੱਛਾ ਡੇਢ ਲੀਟਰ ਪਾਣੀ ਪੀਏ। ਡੇਢ ਲੀਟਰ, ਪਾਣੀ ਪੀਣ ਤੋਂ ਬਾਅਦ। ਨਹਾ ਧੋ ਕੇ ਆਰਾਮ ਨਾਲ, ਘੱਟੋ-ਘੱਟ, ਨਾਸ਼ਤਾ, ਬ੍ਰੇਕਫਾਸਟ ਵਗੈਰਾ ਕਰਕੇ।
ਹਾਂਜੀ।
ਘਰੇ ਪੱਖਾ, ਕੂਲਰ ਚਲਾ ਕੇ। ਥੋੜਾ ਬਹਿ ਕੇ, ਆਪਣਾ ਆਰਾਮ ਨਾਲ ਆਰਾਮ ਕੀਤਾ ਜਾਵੇ। ਹਾਂਜੀ। ਉਸ ਤੋਂ ਬਾਅਦ ਕੰਮ ਦੇ ਟਾਈਮ, ਤੇ ਜਦੋਂ ਧੁੱਪ ਬਾਹਰ ਘੱਟ ਹੋ ਜਾਂਦੀ ਏ। ਫੇਰ ਜਾਆ ਜਾਏ, ਬਾਹਰ ਘੁੰਮਣ। ਕਿਉਂਕਿ ਟਿਊਸ਼ਨ ਵੀ ਔਫ ਹੁੰਦਾ। ਉਸ ਦਿਨ ਵੀ ਨਾ ਗੁਮੇ, ਤੇ ਫੇਰ ਕੀ ਫਾਇਦਾ।
ਸਹੀ ਗੱਲ ਹੈ, ਸਾਰੇ ਬੰਦਾ ਕੰਮ ਹੀ ਕਰਦਾ। ਇਹ ਗਰਮੀ ਇੰਨੀ ਆ।
ਔਰ ਦਿਨੇ ਵਿਚ, ਇੰਨੀ ਕੋਸ਼ਿਸ਼ ਕਰਨਾ, ਕਿ ਘੱਟ ਤੋਂ ਘੱਟ ਇੱਕ, ਅੱਧਾ ਫਰੂਟਸ ਵਗੈਰਾ ਖਾ ਜਾਏ ਖਾਇਆ, ਜਾਏ। ਕਿਉਕਿ ਉਹਦੇ ਨਾਲ ਥੋੜਾ ਸਰੀਰ ਡਾਈਜੇਸਟ ਸਿਸਟਮ ਬਣਿਆ ਰਹਿਦਾ।
ਬਿਲਕੁਲ- ਬਿਲਕੁਲ, ਉਹ ਤਾਂ ਹੈ ਹੀ, ਆ। ਗਰਮੀ ਚ ਫਰੂਟ ਵੀ, ਖੋਨਾ ਕਿਨੇ ਆਦੇ ਨੇ। ਫਰੂਟ ਵੀ ਇਤਨੇ ਫਰੂਟ ਆਦੇ ਨੇ, ਕੁਝ ਕਹਿਣ ਦੀ ਗਲ ਨਹੀਂ। ਅੰਬ ਦੇੇਖੋ। ਕਿੰਨਾ ਆਦਾ ਆ?
ਹਾਂ। ਅੰਬ ਤੇ ਬੜਾ, ਜ਼ਿਆਦਾ ਹੈ। ਅੱਜ ਕੱਲ ਅੰਬ ਹਰ ਜਗਾ, ਮੋੜ ਤੇ ਮਿਲਦਾ ਸਾਨੂੰ। ਹੋਰ ਇਕ, ਹੋਰ ਗੱਲ ਦੱਸਾਂ। ਲੋਕੀ ਕਹਿੰਦੇ ਨੇ ਨਾਂ ਤੇ ਕੇ ਮੈਂ, ਤੁਹਾਨੂੰ ਕਹਿ ਰਿਹਾ, ਕਿ ਵੀ ਤਿੰਨ ਤੋਂ ਚਾਰ ਲੀਟਰ ਪਾਣੀ ਪੀਵੋ।
ਹਾਂਜੀ।
ਤੁਹਾਡੇ ਕੋਲੋਂ, ਖੁਦ ਨੀ ਪੀਤਾ, ਜਾਣਾ। ਕਿਉਂਕਿ ਅੱਜ ਕੱਲ ਇੰਨੀ ਗਰਮੀ ਚ, ਪਾਣੀ ਵੀ ਤਾਜ਼ਾ ਹੋ ਜਾਂਦਾ ਯਾਰ।
ਪਾਣੀ ਆਹੋ ਹੈ, ਤੁਸੀ ਰੱਖੋ ਨਾ ਅੱਧਾ ਘੰਟਾ ਵੀ, ਨੀ ਹੋਏਗਾ, ਪਾਣੀ ਗਰਮ ਹੋ ਜਾਏਗਾ ਬਰਫ ਆਲਾ।
ਹਾਂ।
ਹ
ਥੋੜੀ ਬਹੁਤ ਉੱਥੇ ਸਾਨੂੰ, ਦਿੱਕਤ ਆਦੀ ਹੈੰ। ਵਰਨਾ ਅਸੀਂ ਤਾਂ ਪਾਣੀ, ਘੱਟ ਤੋਂ ਘੱਟ ਬਹੁਤ ਜ਼ਿਆਦਾ, ਪੀ ਲਈਏ। ਆਪਣਾ, ਬੈਟ ਹੈ ਕੀ, ਨਾ ਪਾਣੀ ਬਹੁਤ ਗਰਮ, ਹੋ ਜਾਂਦਾ।
ਬਿਲਕੁਲ- ਬਿਲਕੁਲ, ਉਹ ਤਾਂ ਹੈ, ਹੀ ਹੈ। ਬੰਦਾ ਵਾਰ- ਵਾਰ, ਕਿੱਥੇ ਪਾਣੀ ਲੈਣ ਜਾਏ। ਥੱਲੇ ਫਰਿਜਾਂ ਦੇ ਵਿੱਚੋਂ, ਕਦੀ ਕਿੱਧਰੋਂ- ਕਦੀ ਕਿਧਰੋਂ।
ਦੇਖੋ ਮੇਰਾ ਤਾਂ, ਕਹਿਣਾ ਹੈ ਕਿ, ਦੇਖੋ ਜਿੰਨਾ ਹੋ ਸਕੇ, ਪਾਣੀ ਨਾਲ ਨਾ, ਆਪਣਾ ਸਿਸਟਮ ਏ ਬਣਾਓ, ਕਿ ਦੇਖੋ ਪਾਣੀ ਮੈਨੂੰ ਪਤਾ ਹੈ। ਤੁਹਾਡੇ ਤੋਂ ਇੱਧਰ, ਪਾਣੀ ਪੀਤਾ ਨੀ ਜਾਵੇਗਾ। ਤੇ ਟੈਂਕ, ਵਗੈਰਾ ਪੀ ਲੋ। ਜਾਂ ਫੇਰ ਓ, ਆਰ, ਐਸ, ਵਗੈਰਾ ਪੀ ਲੋ। ਉਹ ਤੁਹਾਡੇ ਲਈ, ਵੀ ਸਹੀ ਰਹਿਣਗੇ, ਤੇ ਤੁਹਾਨੂੰ ਠੰਡਕ ਵੀ ਦੇਣਗੇ। ਕਿਉਂ, ਜਦੋਂ ਬਣਨਗੇ ਤੁਸੀਂ, ਬਰਫ਼ ਪਾ ਕੇ, ਹੈਂਡ ਟੂ ਹੈਂਡ ਪੀ ਸਕਦੇ ਹੋ।
ਹਾਂਜੀ।
ਉਹ ਤੁਹਾਡੀ ਪਾਣੀ, ਦੀ ਕਮੀ ਬਹੁਤ ਜਲਦੀ ਖ਼ਤਮ, ਕਰਦੇ ਨੇ। ਉਹਦੇ ਅੰਦਰ ਐ ਨੀ ਹੁੰਦਾ, ਸਾਨੂੰ। ਕਿ ਬਈ, ਹੁਣੇ ਠੰਡਾ ਕੀਤਾ ਹੈ, ਤੇ ਰੋਕ ਕੇ ਪੀ ਲਾਂਗੇ। ਪਾਣੀ ਵਾਲਾ ਕੋਈ ਉਹ ਡਰਾਮਾ ਹੈਗੇ ਨਹੀਂ। ਸਾਨੂੰ ਵਧੀਆ ਲੱਗੇਗਾ। ਅਸੀਂ ਹੈਂਡ ਟੂ ਹੈਂਡ ਹੀ ਪੀ ਲਵਾਂਗੇ, ਭਾਵੇਂ ਕਿੰਨਾ ਵੀ ਹੋਏ। ਉਹਦੇ ਅੰਦਰ, ਅਸੀਂ ਲੀਟਰ ਵੀ, ਨਹੀਂ ਵੇਖਾਂਗੇ।
ਹਾਂਜੀ।
ਤੁਸੀਂ ਉਹਦੇ ਅੰਦਰ, ਏਹ ਨੀ ਵੇਖੋਗੇ, ਕਿ ਅੱਧਾ ਲੀਟਰ ਪਾਣੀ ਹੈ। ਜਾਂ ਇੰਨੇ ਲੀਟਰ ਪਾਣੀ ਹੈ। ਤੁਸੀਂ ਪੀਂਦੇ ਜਾਓਗੇ, ਤੁਹਾਨੂੰ ਟੇਸਟ ਲੱਗੇਗਾ, ਨਾ। ਉਹਦੇ ਅੰਦਰ ਕਾਫ਼ੀ
ਬਿਲਕੁਲ। ਪਿਆਸ ਲੱਗੇ ਤੇ ਘੋਟ ਕ ਪੀਆਗੇ। ਠੰਡਾ ਹੋਣੇ, ਗਰਮ ਹੋਣੇ, ਜਿਵੇਂ ਮਰਜ਼ੀ ਹੋਏ। ਪਿਆਸ ਦੇ ਵਿੱਚ, ਪੀਤਾ ਹੀ ਜਾਂਦਾ ਆ।
ਹਾ।
ਇਸ ਕਰਕੇ। ਪਿਆਸ ਲੱਗੀ ਹੋਵੇ, ਤੇ ਰਾਤੀ ਵੀ ਸੁੱਤੇ ਹੋਵਾਂਗੇ ਨਾ। ਗਰਮੀ ਵੀ ਲੱਗੀ, ਉੱਠ ਕੇ ਥੱਲੇ ਪਾਣੀ ਪੀਣ ਜਾਵਾਂਗੇ। ਪਾਣੀ ਥੱਲੇ ਹੀ ਹੋਵੇ।
ਹਾਂ ਅਰੇ, ਦੇਖੋ ਮਿਹਨਤ, ਵੀ ਆਪਣੇ ਹਿਸਾਬ ਨਾਲ। ਗਰਮੀਆਂ ਦੇ, ਮੌਸਮ ਚ ਸਭ ਤੋਂ ਜ਼ਿਆਦਾ, ਵਧੀਆ ਲੱਗਦਾ ਘਰ ਆਰਾਮ ਨਾਲ। ਏ ਸੀ, ਚ, ਆਮ ਪੱਖੇ ਚ, ਜਾਂ ਫੇਰ ਕੂਲਰ ਚ। ਬੈਡ ਨਾਲ। ਕਿਉਂਕਿ ਉਹ ਗਰਮੀਆਂ ਚ, ਸਾਨੂੰ ਸਭ ਤੋਂ ਜਿਆਦਾ ਆਰਾਮ, ਕਰਨਾ ਚਾਹੀਦਾ। ਮੇਰੇ ਮੁਤਾਬਿਕ। ਹਨਾ ਜੀ, ਦੇਖੋਗਾ। ਕਰਦੇ ਆਪਣਾ, ਜਿੰਨਾ ਆਰਾਮ ਕਰਾਂਗੇ, ਉਨਾ ਹੀ ਫ਼ਾਇਦਾ ਰਹੇਗਾ।
ਜੀ।
ਠੀਕ ਹੈ ਨਾ।
ਇਨਾ ਵੀ ਚਾਹੀਦਾ, ਗਰਮੀਆਂ ਵਿੱਚ ਆਰਾਮ ਕਰੋ, ਬਾਹਰ ਨਾ ਜਾਓ। ਅਸੀਂ ਪਤਾ ਕੀ ਕਰਦੇ? ਤੁਹਾਨੂੰ ਕੰਮ ਹੁੰਦਾ, ਫਿਰ ਤੇ ਗਿੱਲੇ ਚੁੰਨੀਆਂ, ਜਾਂ ਗਿੱਲੇ ਰੁਮਾਲ, ਜਾਂ ਗਿੱਲੇ ਪਟਕੇ ਲੈ ਕੇ ਨਾ ਚੱਲ ਜਾਂਦੇ ਹਾਂ। ਕਿ ਮਤਲਬ, ਸਾਡਾ ਠੰਡਾ ਰਹੇਗਾ ਉਹ ਦਸ ਮਿੰਟ ਵਿੱਚ ਹੀ ਇੱਕਦਮ। ਪਟਕਾ ਸੁਕ ਜਾਂਦਾ ਗੀਲਾ, ਬਾਹਰ ਜਾਣ ਦੀ ਸਿਰ ਹੁੰਦੇ ਪਟਕਾ ਐਵੇਂ ਹੋ ਜਾਦਾ, ਜਿਵੇਂ ਕਿ ਕੁਝ ਕਹਿਣ ਦੀ ਹਦ ਨੀ ਗਰਮੀਆਂ ਅਕੜ ਜਿਆ।
ਅਰੇ ਸਾਡੇ ਕੱਲ੍ਹ ਨਾ ਕੀ ਹੋਇਆ, ਕੱਲ੍ਹ ਰਾਤੀ ਲਾਈਟ ਭੱਜ ਗਈ।
ਗਰਮੀ ਚ।
ਘਰ ਤੇ ਸਾਡੇ ਇਨਵਰਟਰ ਹੈ ਨੀ, ਅਸੀਂ ਉੱਪਰ ਚਲੇ ਗਏ, ਛੱਤ ਤੇ।
ਤੇ
ਛੱਤ ਉੱਤੇ, ਮੈਂ ਜਦੋਂ ਛੱਤ ਬੈਠਾ ਉਹਦਾ ਲਾਈਟ ਆ ਗਈ। ਮੈਂ ਥੱਲੇ ਲਈ ਗਿਆ। ਫਿਰ ਲਾਈਟ ਭਜ ਗਈ ਫਿਰ ਮੈਂ ਪਾਣੀ ਨਾਲ ਸ਼ਰਟ, ਟੀ-ਸ਼ਰਟ ਵਗੈਰਾ ਗਿੱਲੀ ਕੀਤੀ, ਉੱਪਰ ਜਾ ਕੇ ਲੇਟ ਗਿਆ। ਫਿਰ ਲਾਈਟ ਆ ਗਈ, ਇੱਦਾਂ ਹੀ ਤਿੰਨ-ਚਾਰ ਵਾਰ ਹੋਇਆ ਮੇਰੇ ਨਾਲ। ਮੈਂ ਥਲੇ ਆ ਕੇ ਪੈ ਹੀ ਗਿਆ ਮੈਂ ਕਿਹਾ, ਲਾਈਟ ਭੱਜੇ ਨਾ ਭੱਜੇ, ਮੈਂ ਨੀ ਜਾਣਾ ਉੱਪਰ। ਹੁਣ ਥੱਲੇ ਲਾਈਟ ਭੱਜ ਗਈ, ਫਿਰ ਥੋੜ੍ਹੀ ਦੇਰ 'ਚ ਆ ਗਈ ਉਸ ਤੋਂ ਬਾਅਦ ਮੈਂ ਪਾਣੀ ਵਗੈਰਾ ਪੀਤਾ। ਨਾਤਾ-ਧੋਤਾ ਤਾਂ ਵੀ ਇੰਨੀ ਗਰਮੀ ਲੱਗੀ ਜਾਏ, ਯਾਰ ਗਰਮੀ।
ਨੀ, ਬੜੀ ਗਰਮੀ ਜਿੰਨਾ ਮਰਜ਼ੀ ਨਾਹਵੋ, ਗਰਮੀ ਲੱਗਦੀ ਹੈ। ਗਰਮੀ 'ਚ ਇਨਸਾਨ ਤਿੰਨ-ਤਿੰਨ ਵਾਰ ਨਾਉਂਦੇ ਨੇ।
ਬੰਦਾ ਗਰਮੀ ਤਾਂ ਪਰੇਸ਼ਾਨ ਹੋ ਗਿਆ ਸੀ ਰਾਤੀ। ਮਤਲਬ ਮੈਂ ਨੀ ਦੱਸ ਯਾਰ, ਇੰਨੀ ਰਾਤੀ ਦੇ ਟਾਈਮ ਤੇ ਮਤਲਬ ਗਰਮੀ ਆਏਗੀ? ਉਹ ਵੀ ਇੰਨੀ ਜ਼ਿਆਦਾ।
ਦਿਨ ਬੰਦਾ ਝੇਲਦਾ, ਕੰਮ ਕਰਕੇ ਕਿੱਧਰੇ-ਕਿੱਧਰੇ ਕਰਕੇ ਕੋਈ ਕੁਝ ਕਦੀ, ਕੁਝ ਕਰਕੇ ਰਾਤੀ ਹੁੰਦੀ ਨਿੰਦਰਾ ਟਾਈਮ! ਉਸ ਟਾਈਮ ਗਰਮੀ ਤਂਗ ਕਰੇ ਨਾ ਗਰਮੀ ਪਰ ਗਰਮੀ ਲੱਗੇ ਪ ਪੱਖੇ ਬੰਦ ਹੋ ਜਾਣ, ਲਾਈਟਾਂ ਬੰਦ ਹੋ ਜਾਣ ਫਿਰ ਬੜੀ ਖੁੰਦਕ ਚੜਦੀ ਏ। ਨੀਂਦਰ ਨੀ ਆਉਂਦੀ ਸਾਰੀ ਰਾਤ। ਦਿਨੇ ਉੱਠ ਕੇ ਉਹ ਕੰਮ ਨੀ ਹੁੰਦਾ, ਦਿਨੇ ਉੱਠ ਕੰਮ ਕਿਵੇਂ ਅਸੀਂ ਨੀਦਰ ਨੀ ਆਈ ਉਹ ਕੰਮ ਕਿਵੇਂ ਕਰਾਂਗੇ ਅਸੀਂ?
ਸਹੀ ਏ।
ਬੜਾ ਫਰਕ ਪੈ ਜਾਂਦਾ ਹੈ ਤਾਂ ਹੀ ਅਸੀਂ ਕਹਿੰਦੇ ਹਾਂ ਦਿਨੇ ਜਿੰਨੀ ਮਰਜ਼ੀ ਗਰਮੀ ਹੋਏ ਬੰਦਾ। ਝੇਲ ਲੇਗਾ ਰਾਤੀ ਨੀ ਝੇਲ ਪਾਂਦਾ।
ਅਰੇ ਪਤਾ ਨੀ ਬੜਾ ਹਿਸਾਬ ਹੈ ਯਾਰ ਦੇਖੋ ਰਾਤੀ ਜ਼ਿਆਦਾ-ਜ਼ਿਆਦਾ ਗਰਮੀ ਲੱਗਦੀ ਹੈ ਨਾ। ਬੰਦੇ ਨੂੰ ਨੀਂਦਰ ਵੀ ਨਹੀਂ ਆਉਂਦੀ ਉੱਪਰੋਂ ਇਏਦਾਂ ਬੰਦਾ ਕੰਮ ਦਾ ਥੱਕਿਆ ਹੋਇਆ ਹੁੰਦਾ।
ਬਿਲਕੁਲ-ਬਿਲਕੁਲਸਹੀ ਗੱਲ ਹੈ।
ਤੇ ਮੈਂ ਇਸ ਦੇ ਨਾਲ ਜ਼ਿਆਦਾ ਪ੍ਰੇਸ਼ਾਨ ਹੁੰਦਾ ਵਾਂ। ਕਿਉਂਕਿ ਦੇਖੋ ਇੰਨਾ ਬੰਦਾ ਸਵੇਰ ਦਾ ਦਿਨ ਪੂਰਾ ਦਿਨ ਕੰਮ ਕੀਤਾ ਹੋਇਆ ਹੈਨਾ। ਹੈਨਾ। ਉੱਪਰੋਂ ਥੱਕ ਜਾਂਦਾ ਬੰਦਾ, ਫਿਰ ਉਹ ਸੋਣ ਦੀ ਕੋਸ਼ਿਸ਼ ਕਰੇ ਲਾਈਟ ਨਾ ਆਏ।
ਠੀਕ ਜੀ-ਜੀ ਬਿਲਕੁਲ-ਬਿਲਕੁਲ ਸਹੀ ਕਹਿ ਰਹੇ ਓ। ਬਸ-ਬਸ ਗਰਮੀ ਨੇ ਹਾਲ ਬੇਹਾਲ ਕੀ ਜ ਸਾਰਿਆਂ ਦੇ ਹੀ ਗਰਮੀ ਨੇ ਹਾਲ-ਬੇਹਾਲ ਕੀਤੇ ਨੇ, ਓਕੇ ਜੀ-ਓਕੇ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ।